ਹੈਲੋ। ਹਾਂਜੀ, ਹਾਂਜੀ। ਸ਼ਸ਼ੀਕਾਲ।
ਹੋਰ ਸੁਣਾਓ? ਕੀ ਹਾਲ ਚਾਲ ਏ?
ਚਾਲ ਬਸ ਵਧੀਆ। ਤੁਸੀਂ ਸੁਣਾਓ, ਤੁਆਡੇ ਕੀ ਹਾਲ ਚਾਲ?
ਵਧੀਆ, ਵਧੀਆ, ਵਧੀਆ ਵੇ ਬੋਤ। ਜਾਦਾ ਹੋਏ ਦੀ ਹੈਗੀ ਹੈ। ਬਹੋਤ ਜਾਦਾ। ਸਰ ਨਾਲ ਜਾਦਾ ਤਦ ਪਤਾ ਲੱਗਦਾ ਜਦੋ ਅਸੀਂ ਕਿਚਨ ਚ ਵੜਦੇ ਹਾਂ।
ਸਹੀ ਗੱਲ ਏ, ਓ ਤਾ ਪਤਾ ਲੱਗਦੀ ਐ ਕਿ ਆਹੋ ਗਰਮੀ, ਗਰਮੀ ਤੇ ਹੈ ਏ। ਬੋਤ ਤੱਪ ਚੜ੍ਹਦੀ ਹੈ ਉੱਥੇ ਤੇ। ਨਾਲੇ ਸਾਡਾ ਤੇ ਉੱਤੇ ਵਾਲਾ ਪੋਰਸ਼ਨ ਹੈ। ਹਾਂ, ਸਾਡਾ ਤੇ ਉੱਤੇ ਆਲਾ ਪੋਰਸ਼ਨ ਐ ਬਿਲਕੁਲ ਸਿੱਧੀ ਧੁਪ ਪੈਂਦੀ ਏ, ਤੇ ਏਸੀ ਸੀ ਵੀ ਐਵੇ ਹੋਜਾ, ਏ ਸੀ ਤੇ ਐਵੇਂ ਲੱਗਦਾ ਕਿ ਬਸ ਚੱਲਦਾ ਹੀ ਨਈ ਪਯਾ
ਚੱਲਦਾ ਹੀ ਨਹੀ ਪਿਆ ਸਹੀ ਵਿੱਚ, ਓਥੇ ਤਾਂ ਬੜੀ ਜਾਦਾ ਗਰਮੀ ਲਗੁਗੀ ਸਿੱਧੀ ਧੁੱਪ ਪੈਂਦੀ ਹੈ ਕਮਰੇ ਦੇ ਵਿੱਚ ਤੇ ਫੇਰ ਤਾਂ ਬੜੀ ਗਰਮੀ ਲੱਗਦੀ
ਹਾਂ, ਬਿਲਕੁਲ ਏਹੀ ਗੱਲ ਏ ਨਾ ਓਪਰ ਬਿਲਕੁਲ ਸ਼ਾਮ ਨਾਲ ਪੂਰਾ, ਅਗਰ ਮੈਂ ਕਵਾਂ ਕਿੱਥੋਂ ਦੀ ਅਹ ਮਲਬ ਛਾ, ਛਾਂ ਆਂਦੀ ਏ, ਆਂਦੀ ਨੀ ਸੀਧੀ ਧੁੱਪ ਪੈਂਦੀ ਐ।
ਹੂੰ, ਤਾਡੇ ਉੱਪਰ ਸਿੱਧੀ ਧੁੱਪ ਪੈਂਦੀ ਆ, ਸਾਡੇ ਥੱਲੇ ਕਰਕੇ ਸੀਧੀ ਧੁੱਧ ਪੈਂਦੀ ਐ, ਕੇਉਂਕਿ ਸਾਡੇ ਆਲੇ-ਦੁਆਲੇ ਕੋਈ ਘਰ ਨਹੀ ਹੈਗਾ ਤੇ ਫਿਰ ਤਾਂ ਕਰਕੇ ਸਿੱਧੀ ਧੁੱਪ ਡਰਾਇੰਗ, ਓਦੇ ਵਿੱਚ ਆਏਗੀ ਲੋਬੀ ਦੇ ਵਿੱਚ ਚ ਆਏਗੀ ਤੇ ਆਏ ਹੈ ਐਨੀ ਫੇਰ ਉਸ ਟਾਈਮ ਤੇ ਗਰਮੀ ਤੁਸੀਂ ਮੰਨਨਾ ਨੀ ਸਵੇਰੇ, ਸਵੇਰੇ ਛੇ ਵਜੇ ਧੁੱਪ ਆਈ ਹੁੰਦੀ ਹੈਗੀ ਏ।
ਹਾਂ ਤੁਸੀਂ ਛੇ ਵਜੇ ਦੀ ਗੱਲ ਕਰਦੇ ਓ, ਸਾਢੇ ਪੰਜ ਵਜੇ ਕਿਰਣਾ ਆਣੀ ਸ਼ੁਰੂ ਹੋ ਜਾਂਦੀਆਂ ਓਹ ਹੁੰਦੀ ਕਿ ਧੂਪ ਸੈਣ ਵਾਲੀ ਧੁੱਪ ਹੁੰਦੀ ਏ ਓਹ। ਛੇ ਵਜੇ ਕੋਲ ਤੇ ਬੋਤ ਲ, ਛੇ ਵਜੇ ਤੋਂ ਗਰਮੀ ਹੋ ਜਾਂਦੀ ਐ ਫੇਰ ਪੂਰੀ ਤਰੀਕੇ ਨਾਲ। ਹੋਰ ਪਤਾ ਬੱਚੇਆਂ ਦੀ ਮੈਂ ਸਟੇਸ਼ਨਰੀ ਲੈਣ ਜਾਨੀ ਏ, ਏਨੀ ਗਰਮੀ ਹੋਈਦੀ ਜਾਇਆ ਹੀ ਨਹੀਂ ਜਾਂਦਾ ਪਿਆ
ਹੂੰ, ਨਿਕਲ ਹੀ ਨੀ ਹੁੰਦਾ ਚੱਲ ਫੇਰ ਕੈਂਦਾ ਬੱਚਾ ਚਲੋ ਬੰਦਾ ਸ਼ਾਮ ਦੇ ਟੈਮ ਤੇ ਚੱਲ ਨਿਕਲ ਜਾਏ ਫਿਰ ਸ਼ਾਮੀ ਇਹ ਹੁੰਦਾ ਕਿ ਘਰ ਦੇ ਕੰਮ ਕਰਨੇ ਹੁੰਦੇ ਆ ਰਾਤ ਦੀ ਰੋਟੀ ਦਾ ਤਿਯਾਰ ਕਰਨਾ ਹੋਂਦਾ ਹੈ ਤੇ ਫੇਰ ਤਾਂ ਨੀ ਟਾਈਮ ਲੱਗਦਾ ਦਾ ਹੈਗ
ਓਹੀ ਨਾ, ਓਹੀ ਓਹੀ ਨਾ ਕੀ ਕਰ ਸਕਦੇ ਦੇ ਆ। ਇੰਨੀ ਗਰਮੀ ਤੇ, ਹੋਰ ਤੁਸੀਂ ਲੈ ਆਏ ਆਪਣੇ ਬੱਚੇਆਂ ਦੀ ਸਟੇਸ਼ਨਰੀ।
ਨਹੀ, ਨਹੀਂ ਓਹੀ ਤਾਂ ਲਿਆਣੀ ਹੈਗੀ ਹੈ ਹਾਲੇ ਕੇਉਂਕਿ ਏਨਾਂ ਦੇ ਪ੍ਰੋਜੈਕਟ ਵਗੈਰਾ ਮਿਲੇ ਹੋਏ ਨੇ ਤੇ ਫਿਰ ਮੈਨੂੰ ਸਾਰਾ ਸਮਾਨ ਚਾਹੀਦਾ ਹੈਗਾ ਆ, ਤੇ ਤੁਸੀਂ ਕਿੱਥੋਂ ਲੈਂਦੇ ਹੈਗੇ ਹੋ ਸਟੇਸ਼ਨਰੀ ਦਾ
ਮੈਂ ਦੇਖੋ ਤਾਨੂੰ ਦੱਸਾਂਗੀ ਅਹ, ਸਾਡੇ ਜਿਦਾ ਜਿੱਥੇ ਮੇਰਾ ਘਰ ਏ
ਹੂੰ
ਤੁਆਡੇ, ਤੁਆਡੇ ਘਰ ਤੋਂ ਵੀ ਕੋਲ ਹੀ ਪੈਂਦਾ ਏ ਮਤਲਬ ਤੁਆਡੇ ਘਰ ਤੋ ਨੇੜੇ ਹੀ ਏ ਓਹ ਦੁਕਾਨ, ਓ ਨਾ ਹੋਲਸੇਲ ਦੀ ਦੁਕਾਨ ਏ। ਓੱਥੇ ਮਤਲਬ ਬੜੀ ਸਾਰੀ ਚੀਜਾ ਜਿਵੇਂ ਕਿ ਅਗਰ ਤੁਆਨੂੰ ਇੱਕ ਚਾਰਟ ਪੇਪਰ ਬਾਰ ਜਿਵੇਂ ਦਾਹ-ਵੀਹ ਰੁਪਏ ਦਾ ਪੈਂਦਾ ਹੋਏਗਾ ਉ ਥੇ ਬੜਾ ਸਸਤਾ ਪੈਂਦਾਂ ਏ।
ਅਹ ਹ
ਤੇ ਜਿਵੇਂ ਸ਼ੁਰੂਆਤ ਹੁਂਦੀ ਪਰ ਹੁਨ ਏ ਕਿ ਹੁਣ ਪ੍ਰੋਜੈਕਟ ਮਿਲਿਆ ਹੁਨ ਚੀਜਾ ਅਗਿਆ
ਹਾਂ
ਹੂੰ, ਸਾਡੇ ਤਾ ਏਹ ਨਾ ਕਿ ਸਾਡੇ ਨਿਆਣੇ ਬੜੇ ਹੈਗੇ ਆ ਨਾ, ਤੇ ਫੇਰ ਉਨਾ ਨੂੰ ਸਾਰੇਆਂ ਨੂੰ ਇੱਕ ਇੱਕ ਪ੍ਰੋਜੈਕਟ ਮਿਲਿਆ ਦਾ ਹੈਗਾ ਬਨਾਨ ਲਈ, ਤੇ ਫੇਰ ਮੈਨੂੰ ਜਾਦਾ ਹੀ ਸਮਾਨ ਚਾਈਦਾ ਤੇ ਫਿਰ ਮੇਰੇ ਲਈ ਠੀਕ ਹੈਗੀ ਆ ਫਿਰ ਹੋਲਸੇਲ ਦੀ ਉ ਦੁਕਾਨ ਨਾ
ਹਾਂ, ਬਿਲਕੁਲ ਤੁਆਡੇ ਲਈ ਤੇ ਠੀਕ ਹੈ ਜਿਵੇਂ ਤੁਆਡੇ ਹਰ ਇੱਕ ਬੱਚੇ ਨੂੰ ਪ੍ਰੋਜੈਕਟ ਮਿਲੇ ਹੋਗੇ ਤੁਆਡੇ ਘਰ ਤੇ ਤੁਆਡੀ ਓਨਾਂ ਦੇ ਵੱਡੇ ਵਾਲਿਆਂ ਦੇ ਵੀ ਹੈਗੇ ਨੇ ਬੱਚੇ, ਤੇ ਓਨਾ ਨਾਲ ਤੁਸੀਂ, ਮੇਰੇ ਗੱਲ ਨਾ ਅਹ ਤੇਸ਼ ਐ ਓ, ਵੱਡੇ ਵਾਲੇ-ਵੱਡੇ ਵਾਲੇ ਭਾਬੀ ਜੀ ਨੂੰ ਵੀ ਲਲੇ ਨਾ, ਅਸੀਂ ਕੱਠ
ਹਾਂਜੀ, ਹਾਂਜੀ-ਹਾਂਜੀ ਜੀ ਕੋਈ ਨੀ, ਕੋਈ ਨੀ ਜਰੂਰ ਚੱਲਾਂਗੇ ਹੋਰ ਕੀ-ਕੀ ਉੱਥੇ ਹੈਗਾ ਆ? ਮਤਲਬ ਸਾਰਾ ਹੀ?
ਹਾਂ, ਹਮ੍ਹ ਹਾਂ ਓੱਥੇ ਸਭ ਕੁਛ ਈ ਹੈਗਾ ਜਿਵੇਂ ਕਿ, ਤੁਸੀਂ ਜੇ ਅਗਰ ਲੰਚ ਬੋਕਸ ਲੈਣੇ ਆ, ਵੋਟਰ ਬੋਟਲ
ਹਾਂ, ਹਾਂਜੀ-ਹਾਂਜੀ-ਹਾਂਜੀ ਓ ਵੀ ਹੈਗਾ ਉੱਥੇ। ਮਲਬ ਅੱਜ ਕੱਲ੍ਹ ਤਾਂ ਐ ਹੈਗਾ ਸਟੇਸ਼ਨਰੀ ਦਾ ਸਮਾਨ ਆਇਆ ਦਾ ਵੀ ਕਾਫ਼ੀ ਸਾਰਾ ਹੈਗਾ ਵੈ, ਔਰ ਸਾਡੇ ਟੈਮ ਤੇ ਏਂਨਾ ਕੁਛ ਹੈ ਨੀਂ ਸੀਗਾ। ਤੁਸੀਂ ਦੇਖਣਾ ਅੱਜ ਦੇ ਪੈਨ ਵੀ ਕਿੰਨੇ ਸੋਣੇ ਮਿਲਦੇ ਨੇ, ਪੈਨਸਿਲਾਂ ਵੀ ਕਿੰਨੀਆਂ ਸੋਣੀਆਂ ਮਿਲਦੀਆਂ ਹੈਗੀਆਂ ਨੇ
ਓ ਸਈ ਗੱਲ ਲੇ, ਤੁਸੀਂ ਉ ਨੀ ਵੇਖ ਕੇ ਵੋਟ ਟਰ ਬੋਟਲ, ਮੈ ਇੱਕ ਵੋ ਬੋਟਲ, ਹੁਣ ਕਿਸੇ ਨੂੰ ਗਿਫਟ ਕੀਤੀ ਸੀ ਇੱਕ ਬੱਚੇ ਦਾ ਬਡੇ ਸੀ ਤੇ ਮੈ ਬਡੇ ਪਾਰਟੀ ਤੇ ਇਨਵਾਈਟਡ ਸੀ, ਤੇ ਮੈ ਜਦ ਦੋ ਮੇਰੀ ਗੁੜੀਆਂ ਗਈ ਸੀ ਮੈ ਪਤਾ ਓਨੂੰ ਓਹੋ ਓਤੇ ਪੇਜੇਆ ਸੀ ਅਹ ਗਿਲਾਸ ਦੀ ਹੁੰਦੀ ਕੱਚ ਦੀ ਵਾਟਰ ਬੋਟਲ ਐ ਓਹ। ਓ ਅਦੇ ਤੇ ਕਾਰ ਬਨੀ ਹੋਈ ਜੇ ਕਾਰ ਲੱਗਦੀ ਐ ਵੋਟਰ ਬੋਟਲ ਪੂਰੀ, ਬੜੀ ਪਿਯਾਰੀ ਵੋਟਰ ਬੋਟਲ ਸੀ, ਉਪਰੋ ਦੀ ਕਲਰ, ਹਾਂ ਜਿਵੇ ਸਾਡੇ ਕੋਲ ਤੇ ਕਲਰ ਵੀ ਮਤਲਬ ਕਿੰਨੇ ਸੀ। ਅਗਰ ਰਗ ਦੇਖੀ ਜਾਈਏ ਤੇ ਗਿਨੇ ਚੁਨੇ ਕਲਰ ਸੀ, ਹਾਂ ਦੋ ਅਗਰ ਮ ਜਾਦਾ ਤੋ ਜਾਦਾ ਪੰਜ ਓਪਸ਼ਨ ਹੁੰਦੇ ਸੀ। ਹੁਣ ਅਜ ਅਕਲ ਤਾਂ ਇੰਨੇ ਕਲਰਸ ਪੇਸਟਲ ਕਲਰ ਪ੍ਰੀਜਰਵਸ, ਆਰਕਲਿਕ ਕਲਰਸ, ਪਤਾ ਨੀ ਕੇੜੇ ਕੇੜੇ ਕਲਰਸ ਹੁੰਦੇ ਨੇ।
ਅੱਛਾ
ਸੋਹਣੇ-ਸੋਹਣੇ ਡਿਜ਼ਾਇਨ ਨੇ ਉਹਨਾਂ ਦੇ ਸਾਰੀ ਚੀਜਾ ਦੇ।
ਹੂੰ ਦੇਖ ਕੇ ਦਿਲ ਕਰਦਾ ਹੈਗਾ ਅਸੀ ਦੁਬਾਰਾ ਛੋਟੇ ਹੋ ਜਾਈਏ।
ਹਾਂ ਸਹੀ ਕਹਿ ਰਹੇ ਹੋ ਹਾਂ ਹੋਰ ਅੱਜ ਕੱਲ੍ਹ ਇੰਨੀ ਸਾਰੀ ਚੀਜ਼ਾਂ ਤੇ ਹੈਗੀਆਂ ਨਾਲੇ ਹੁਣ ਮੈਂ ਜਦੋਂ ਗਈ ਸੀ ਇੱਥੇ ਲੈਣ ਉੱਥੇ ਨਾ ਜਿਵੇਂ ਮੈਂ ਪਹਿਲੇ ਵੀ ਜਦੋਂ ਮੈਂ ਸਕੂਲ ਜਾਂਦੀ ਹੁੰਦੀ ਸੀ ਮੈਨੂੰ ਡਾਇਰੀ ਦਾ ਬੜਾ ਹੁੰਦਾ ਸੀ ਇੰਨੀ ਸੋਹਣੀ ਤੁਸੀਂ ਮੰਨੋਗੇ ਨੀ
ਇੰਨੀ ਸੋਹਣੀ ਲੱਗੀਆਂ ਮੇਰਾ ਮਨ ਕਰਦਾ ਕਿ ਕੋਈ ਕੰਮ ਕਰਾਂ ਤੇ ਡਾਇਰੀ ਦੇ ਅੰਦਰ ਕੁਛ ਲਿਖਾ ਉਹ
ਮੈਨੂੰ ਆਮ ਡਾਇਰੀ ਬਹੁਤ ਪਸੰਦ ਹੈਗੀ ਆ ਵੈਂ ਮੈਂ ਮਤਲਬ ਇਹਨਾਂ ਦੀ ਦੁਕਾਨ ਹੈਗੀ ਆ ਨਾ ਤੇ ਇਹਨਾਂ ਦੇ ਆਦੀ ਰਹਿੰਦੀ ਹੈਗੀ ਹੈ ਤੇ ਮਤਲਬ ਮੈਂ ਇਹਨਾਂ ਲੱਲਣ ਨੀ ਹੈਗੀਆਂ ਮੈਨੂੰ ਮੈਂ ਕਹਿੰਦੀ ਹਾਂ ਹਰ ਸਾਲ ਸਾਲ ਆਦੀ ਹੈ ਮੈਂ ਕਹਿੰਦੀ ਹ ਇੱਕ ਮੈਨੂੰ ਦੇ ਦਵੋ ਇੱਦਾਂ ਸੰਭਾਲ ਕੇ ਰੱਖੀਆਂ ਹੋਈਆਂ। ਕੋਈ ਜ਼ਰੂਰਤ ਨਹੀਂ ਹੈ। ਲਿਖਣਾ ਕੀ ਹੈ ਅਸੀਂ ਕਿੱਥੇ ਜਾਣਾ ਐ। ਜਿਹੜਾ ਉੱਥੇ ਕੁਛ ਲਿਖਿਆ ਬਟ ਮੈਂ ਸੰਭਾਲ ਕੇ ਰੱਖਦੀ ਹੈਗੀ ਆ।
ਮੇਰੇ ਕੋਲ ਵੀ ਮੇਰੇ ਕੋਲ ਵੀ ਡਾਇਰੀਆ ਦਾ ਇੰਨਾ ਕਲੈਕਸ਼ਨ ਹੈ ਮਤਲਬ ਜਿਦਾ ਹੁੰਦਾ ਨਾ ਮਨ ਜਿਵੇ ਕਿਸੇ ਕਿਸੇ ਨੂੰ ਸ਼ੋਕ ਹੁੰਦਾ ਕੁਛ ਸਟੀਕਰ ਲੈਣ ਦਾ ਮੈਨੂੰ ਡਾਇਰੀਆਂ ਲੈਦਾ ਮੈਨੂੰ ਬਹੁਤ ਪਸੰਦ ਨੇ ਡਾਇਰੀਆਂ
ਹੂੰ ਅੱਛਾ ਜੀ ਹੋਰ ਕੀ ਕੀ ਹੁੰਦਾ ਹੈਗਾ ਉੱਥੇ ਸਮਾਨ
ਹੋਰ ਤੁਸੀਂ ਦੇਖੋ ਸਾਰੀ ਵੈਸੇ ਤਾਂ ਉਥੇ ਸਾਰੀ ਚੀਜ਼ਾਂ ਤੁਹਾਨੂੰ ਜਿਹੜੇ ਜਿਹੜੇ ਸਮਾਨ ਦੀ ਲੋੜ ਹੋਗੀ ਨਾ ਤੁਹਾਨੂੰ ਕਿਤੇ ਹੋਰ ਵੱਖਰੀ ਦੁਕਾਨ ਤੇ ਜਾਣ ਹੋ ਨਾ ਤੁਸੀਂ ਉੱਥੇ ਹੀ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗ ਜਾਂਗੀਆਂ ਮਤਲਬ ਬੈਗ ਲਗ ਤੁਸੀਂ ਲੈਣਾ ਹੈ। ਜਾਂ ਟਿਊਸ਼ਨ ਬੈਗ ਲੈਣਾ ਏ ਵਾਟਰ ਬੋਟਲ ਹੋ ਗਈ ਇੱਕ ਹੁੰਦੀ ਜਿਵੇਂ ਸਕੂਲ ਦੀ ਵੱਡੀ ਵਾਟਰ ਬੋਟਲ ਦਿੰਦੇ ਟਿਊਸ਼ਨ ਛੋਟੀ ਦਿੰਦੇ ਆ ਲੰਚ ਬੋਕਸ ਹੋ ਗਏ ਜਾਂ ਬਚਿਆ ਦੀ ਪੈਨਸਿਲ ਕਿਟਸ ਹੋ ਜਾਂਦੀਆਂ ਏ ਵਾਟਰ ਬ੍ਰਸ਼ਿਸ ਹੋ ਜਾਂਦੇ ਨੇ ਮਤਲਬ ਹਰ ਕੁਛ ਹੈ ਤੁਹਾਨੂੰ ਵੱਖਰੀ ਦੁਕਾਨ ਤੇ ਜਾਣ ਦੀ ਲੋੜ ਹੀ ਨਹੀਂ‌ ਪਏਗੀ।
ਅੱਛਾ ਜੀ ਵਧੀਆ ਹੈ ਬਟ ਇਹ ਵੈ ਕਿ ਹੂੰ ਅੱਛਾ ਅੱਛਾ ਬਟ ਇਹ ਵੈ ਕਿ ਬੱਚਿਆਂ ਨੂੰ ਜਿੰਨਾ ਮਰਜ਼ੀ ਸਟੇਸ਼ਨਰੀ ਦਾ ਅਸੀਂ ਸਮਾਨ ਲੈ ਕੇ ਦੇ ਦੇਈਏ ਬਟ ਇਹ ਨਹੀਂ ਸਾਂਭ ਕੇ ਰੱਖਦੇ ਹੈਗੇ ਬਿਲਕੁਲ ਨਹੀਂ ਰੱਬੜ ਇੱਥੇ ਪਈ ਹੋਏਗੀ ਪੈਨਸਿਲ ਉੱਥੇ ਹੋਏਗੀ ਦੂਸਰੇ ਦਿਨ ਕਹੀਏ ਨਾ ਇਹ ਵਾਲੀ ਪੈਨਸਿਲ ਲੈ ਕੇ ਆਓ ਹੈਨੀ ਗਈ ਗੁਆ ਚ ਗਈ। ਪਤਾ ਨੀ ਕਿੱਥੇ ਆ
ਗਵਾਚ ਗਈ ਇਰੇਜ਼ਰ ਤੇ ਰੋਜ਼ ਪੈਨਸਿਲ ਤੇ ਫੇਰ ਦੋ ਕੁ ਦਿਨ ਚੱਲ ਜਾਂਦੀ ਰੇਜ਼ਰ ਤੇ ਰੋਜ਼ ਘੁੰਮ ਹੁੰਦੀ ਰੋਜ਼
ਹੂੰ ਹੂੰ ਹੂੰ ਹੂੰ ਆਓ ਸੱਚੀ ਵੀ ਅੱਛਾ ਮਤਲਬ ਮੈਂ ਇੰਨੀ ਸਾਰੀ ਰੇਜ਼ਰ ਰੱਖੀ ਦੀਆਂ ਹੈਗੀਆਂ ਮੈਂ ਬਟ ਮੈਨੂੰ ਇੱਕ ਜਦੋਂ ਇਹਨੂੰ ਵਰਕ ਕਰਾਉਣ ਬੈਠਾ ਨਾ ਮੈਨੂੰ ਇੱਕ ਵੀ ਰੇਜ਼ਰ ਨੀ ਮਿਲਦੀ ਹੈਗੀ ਇਹਨੇ ਗੁਮਾਈਆਂ ਹੁੰਦੀਆਂ। ਸਭ ਔਰ ਮੈਂ ਇਹਨੂੰ ਕਹਿੰਦੀ ਵੀ ਹੈਗੀ ਆ ਕਿ ਚੱਲ ਤੂੰ ਸੰਭਾਲ ਕੇ ਰੱਖਿਆ ਕਰ ਆਪ ਜੇ ਤੈਨੂੰ ਪੈਨਸਿਲ ਬੋਕਸ ਦਿੱਤੀ ਤੈਨੂੰ ਪਾਊਚ ਦਿੱਤਾ ਹੋਇਆ ਬੱਚੇ ਨਹੀਂ ਉਹੱ ਚ ਨੀ ਰੱਖਣੀਆਂ ਫੇਰ ਮੈਨੂੰ ਹਾਰ ਕੇ ਲੱਭਣੀ ਪੈਂਦੀ ਹੈਗੀ ਹੈ ਕਿ ਕਿੱਥੇ ਪਈ ਹੋਈ ਹੈ। ਕਿ ਹੈ
ਲੱਭਦੇ ਲੱਭਦੇ ਨਾ ਮੈਨੂੰ ਖਿੱਚ ਜ ਚੜਦੀ ਜ ਤੇ ਮੈਨੂੰ ਮਾਰ ਮਾਰਦਾ ਥੱਪੜ ਥੁੱਪੜ ਲਾ ਦ ਮਤਲਬ ਇੱਕ ਆਪਣੀ ਆਪਣੀ ਚੀਜ਼ਾਂ ਦੀ ਸੰਭਾਲੀ ਜਾਂਦੀ ਹੈ ਫੇਿਰ ਗੁੱਸਾ ਆਉਂਦੀ ਹੈ
ਇਹ ਤਾਂ ਹੈ ਇਹ ਤਾਂ ਹੈ ਬੱਚਿਆਂ ਨਾਲ ਏਦਾਂ ਹੀ ਹੈਗਾ ਹੁਣ ਕੀ ਕਹਿ ਸਕਦਾ ਹੈਗਾ ਉਹ ਦਾ ਆਪਣੇ ਬੱਚਿਆਂ ਨੂੰ ਕੁੱਟਣਾ ਕਿਸੇ ਦੇ ਬੱਚਿਆਂ ਨੂੰ ਦੋੜਨਾ ਕੁੱਟ ਸਕਦੇ ਹਾਂ ਅਸੀਂ
ਕਿਸੇ ਕੋਏ ਦਾ ਬੱਚਾ ਹੱਦ ਵੀ ਨੀ ਲਾਦਾ
ਸਹੀ ਗੱਲ ਉਹ ਫੇਰ ਇਹਨਾ ਇਹ ਅਸਰ ਵੀ ਤੇ ਹੋਏ ਨਾ ਇਹਨਾਂ ਨੂੰ ਅਸਰ ਵੀ ਨਹੀਂੀ ਹੁੰਦਾ ਜਾਂ ਇੱਕ ਦਿਨ ਮਾਰ ਪਈਏ ਚੱਲ ਤੁਸੀਂ ਦੋ ਦਿਨ ਤੇ ਸੁਧ ਨਹੀਂ ਅਗਲੇ ਮੇ ਉਹ ਫੇਰ ਉਹੀ ਹਰਕਤ ਇਹਨਾਂ ਨੇ ਇਹ ਨਹੀਂੀ ਸੁਧਰ ਸਕਦੀ
ਸਹੀ ਵਿੱਚ ਸਹੀ ਵਿੱਚ ਔਰ ਮੈਂ ਕਹਿੰਦੀ ਮੈਂ ਇਹਨੂੰ ਇੰਨੇ ਸਾਰੇ ਕਰਿਓਨ ਕਲਰ ਲਿਆ ਕੇ ਦਿੱਤੇ ਹੋਏ ਹੈਗੇ ਆ ਸਭ ਨੂੰ ਸਭ ਨੂੰ ਔਰ ਮੈਂ ਇਹਨੂੰ ਇੰਨੇ ਸਾਰੇ ਕਿਓਨਸ ਕਲਰ ਲਿਆ ਕੇ ਦਿੱਤੇ ਹੋਏ ਨੇ ਠੀਕ ਹੈ ਬ ਛੋਟੀ ਡੱਬੀ ਵੱਡੀ ਦੱਬੀਆਂ ਠੀਕ ਹੈ ਬਟ ਮ ਜ਼ੈ ਕੋਈ ਇੱਕ ਵੀ ਨਜ਼ਰ ਆ ਜਾੇ ਕਿੱਥੇ ਫ ਜਦੋਂ ਇਹਨਾਂ ਨੇ ਡਰਾਇੰਗ ਕਰਨੀ ਹੈ ਹਾਂ ਡਰਾਇੰਗ ਪੈਡ ਦੇ ਦੋ ਮੰਮਾ ਅਸੀਂ ਡਰਾਇੰਗ ਕਰਨੀ ਹੈਗੀ ਉਹ ਸਾਰੇ ਖਿਲਾਰਦੇ ਨੇ ਕੋਈ ਬੈੱਡ ਥੱਲਿਆ ਕੋਈ ਅਲਮੀਰਾ ਥੱਲੇ ਆ ਇਏਦਾਂ ਏਦਾਂ ਗੁੰਮੇ ਹੁੰਦੇ ਹੈਗੇ ਆ ਜੀ ਸਾਮ ਕੇ ਰੱਖ ਨਾ ਫਿਰਰ ਫਾਇਦਾ ਵੀ ਹੈ ਕਿ ਬੱਚਿਆਂ ਨੂੰ ਲਿਆ ਕੇ ਦੇਈਏ ਅਸੀਂ ਕਿ ਵਧੀਆ ਵਧੀਆ ਵਧੀਆ ਰ ਸ਼ੋਪਨਰ ਇੰਨੇ ਅੱਛੇ ਅੱਛੇ ਮਤਲਬ ਆਏ ਦੇ ਹੈਗੇ ਤੁਸੀਂ ਦੇਖ ਨਾ ਕੋਈ ਮੋਟਰਸਾਈਕਲ ਜੋ ਹੁੰਦਾ ਨੀ ਹੈਲਮੇਟ ਨਹੀਂ ਹੁੰਦਾ ਉਹ ਉਹ ਉਹਦਾ ਫੇਸ ਬਣਿਆ ਦਾ ਹੈਗਾ ਆ ਠੀਕ ਹੈ ਕੈਪ ਲੱਗੀ ਦੀ ਹੈ ਕਿ ਹਾਂ ਦਾ ਡਸਟ ਹੁੰਦਾ ਹੈਗਾ ਉਹਦੇ ਵਿੱਚ ਹੀ ਰਹੇ ਠੀਕ ਹੈ ਮਤਲਬ ਅਲੱਗ ਅਲੱਗ ਤਰੀਕਿਆਂ ਦੇ ਇਹਨਾਂ ਨੂੰ ਸ਼ੋਪ ਨਾਲ ਵੀ ਲਿਆ ਦਿੱਤੇ ਦੇ ਨੇ ਰਰੇਜ਼ਰ ਅਲੱਗ ਅਲੱਗ ਤਰੀਕਿਆਂ ਦੀ ਆਈ ਦੀ ਹੈਗੀ ਬੜ ਮਜ਼ਾਲ ਹੈ ਕਿਸ ਸਭ ਕੇ ਰੱਖ ਖੰ ਨਹੀਂ ਹੀ ਕੁਛ ਨੀ ਸਾਂਭ ਕੇ ਰੱਖਣਾ ਇਹਨਾਂ ਨੇ
ਇਹਨਾ ਇਹਨਾਂ ਦੇ ਬੱਸਦੀ ਨੀ ਹੈ ਕੁਛ ਸਾਂਭ ਕੇ ਕਹਿੰਦੇ ਇਹ ਬਸ ਆਪਣੇ ਆਪ ਨੂੰ ਸਾਂਭ ਲੈਣ ਬੜੀ ਵੱਡੀ ਗੱਲ ਇਹਨਾਂ ਨੂੰ ਤੁਰ ਇੱਕ ਤਾਂ ਇਹਨਾਂ ਨੂੰ ਤੁਰਨਾ ਨੀ ਆਉਂਦਾ ਇਹਨਾਂ ਨੂੰ ਕਿ ਇਥੇ ਲੈ ਕੇ ਜਾਓ ਟਢੇਢੇ ਮਿੰਟੇ ਤੇ ਤੁਰਦੇ ਜੇ
ਹਾਂ ਸਹੀ ਵ
ਤੇ ਦੂਜਾ ਕਿੱਥੇ
ਕਿੱਥੇ ਇਹਨਾਂ ਨੂੰ ਜੋ ਕੀ ਕਹਿੰਦੇ ਨੇ ਜੋ ਰੱਸੀ ਨੀ ਹੁੰਦੀ ਇੱਕ ਆਪਣੇ ਹੱਥ ਤੇ ਰ ਇੱਕ ਦੂਸਰੇ ਉਹਨਾਂ ਦੇ ਹੱਥ ਤੇ ਬਣਨੀ ਚਾਹੀਦੀ ਹੈਗੀ ਹੈ ਕਿ ਕਿਤੇ ਇੱਧਰ ਉਧਰ ਦਰ ਨਾ ਹੋਣ
ਚਲੋ ਵਖ ਆਵਾਜ਼ ਮਾਰ ਸਕਦੇ ਚਲੋ ਮੈਂ ਕਰਦੀ ਹ ਤੁਾਨੂੰ ਠੀਕ ਹੈ ਸਤਿ ਸ਼੍ਰੀ ਅਕਾਲ
ਠੀਕ ਹੈ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਫੇਿਰ ਮੈਂ ਤੁਹਾਡੇ ਨਾਲ ਚੱਲਾਂਗੀ ਠੀਕ ਹੈ ਲੈਣ ਲਈ ਸਟੇਸ਼ਨਰੀ ਦਾ ਸਮਾਨ ਤੇ ਮੈਂ ਭਾਬੀ ਨੂੰ ਵੀ ਤਿਆਰ ਕਰ
ਹਾਂ ਜ਼ਰੂਰ ਚਲੋ ਜੀ ਸਤ ਸ਼੍ਰੀ ਅਕਾਲ ਹਾਂ ਕੋਈ ਨੀ ਓ ਸਤ ਸ਼੍ਰੀ ਅਕਾਲ